ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਏ।
ਬਸ ਠੀਕ ਤੁਸੀਂ ਸੁਣਾਓ।
ਸਭ ਵਧੀਆ ਜੀ ਵਧੀਆ ਹੋਰ ਕੀ ਕਰਦੇ ਪਏ ਸੀੇ।
ਬਸ ਮੈਂ ਬੈਠੀ ਹਾਂ ਦਾਲ ਵਗੈਰਾ ਬਣਾ ਲ
ਹਾਂਜੀ ਅੱਛਾ-ਅੱਛਾ ਹੋਰ ਚਾਹ -ਚਾਹ ਪੀ ਲਈ ਹਾਂਜੀ- ਹਾਂਜੀ ਹੋਰ ਚਾਹ ਪੀ ਲਈ ਏ।
ਚਾਹ ਪੀਣੀ ਹਾਂਜੀ ਚਾਹ ਪੀਣੀ ਅਜੇ ਦਾਲ ਧਰਨ ਲੱਗੀ ਆ ਮੂੰਗੀ ਦੀ
ਅੱਛਾ- ਅੱਛਾ ਹਾਂਜੀ- ਹਾਂਜੀ ਸਭ ਬਸ ਦੇਖੋ ਜਾਵਾਂਗੇ ਘੁੰਮਣ
ਅੱਛਾ ਠੀਕ ਹੈ ਹੁਣ ਤੇ ਛੁੱਟੀਆਂ ਖਤਮ ਹੋਣ ਆਲੀਆਂ ਅੱਛਾ ਹੁਣ ਤੇ ਛੁੱਟੀਆਂ ਵੀ ਖਤਮ ਹੋਣ ਆ
ਹਾਂਜੀ-ਹਾਂਜੀ ਬਸ ਦੋ ਚਾਰ ਲਈ ਘੁੰਮਣ ਜਾਣਾ ਜਿਹਦਾ ਨਹੀਂ
ਠੀਕ ਹੈ ਹੋਰ ਕੀ ਹਾਂ ਉਹ ਤੇ ਹੈ ਹੀ ਆ ਕੀ ਬਣਾ ਲਿਆ ਜੇ
ਅੱਜ ਅਸੀਂ ਦਾਲ ਬਣਾਈ ਸੀ ਮਾਂਹ ਛੋਲਿਆਂ ਦੀ
ਅੱਛਾ ਕਿਵੇਂ ਬਣਾਂਦੇ ਹੋ ਤੁਸੀਂ
ਅਸੀਂ-ਅਸੀਂ ਪਹਿਲਾਂ ਦਾਲ ਧੋ
ਹਾਂ
ਫਿਰ ਇਹਨੂੰ ਉਬਾਲ ਲੈਣੇ ਆ ਉਬਾਲ ਕੇ ਫੇਰ ਉਬਾਲਣ ਦੇ ਬਾਅਦ ਫੇਰ ਵਿੱਚ ਨਹੀਂ ਤੇ ਅਦਰਕ, ਲੱਸਣ ਤੇ ਪਿਆ ਉਹਨਾਂ ਨੂੰ ਭੁੰਨ ਕੇ ਪਿਆਜ ਪੂਜ ਦਾ ਤੜਕਾ ਲਾ ਲੈਂਣੇ ਹਾਂ ਤੇ
ਅੱਛਾ ਕੱਚਾ ਨਹੀਂ ਪਾਂਦੇ।
ਆਹ ਕੱਚਾ ਵੀ ਪਾ ਲਈ ਦਾ ਹੈ ਨਹੀਂ- ਨਹੀਂ ਘੱਟ ਹੀ ਪਾਈ ਦਾ ਹੈ। ਘੱਟ ਹੀ ਪਾਣੇ ਹਾਂ ਇਸ ਕਰਕੇ ਤੇ ਫੇਰ ਤਾਂ ਲੈਂਣੇ ਆਂ ਫਿਰ ਤੜਕਾ ਲਾ ਕੇ
ਹੂੰ-ਹੂੰ
ਲੂਨ ਮਿਰਚ ਵ ਪੇ ਮਸਾਲੇ ਪਾ ਕੇ ਫਿਰ ਉਹਨੂੰ ਤਲ ਲੈਂਣੇ ਆਂ ਫੇਰ ਦਾਲ 'ਚ ਪਾ ਲੈਂਣੇ ਆਂ
ਅੱਛਾ -ਅੱਛਾ -ਅੱਛਾ ਠੀਕ ਹੈ ਕੋਈ
ਬਣਾਣੇ ਆ ਹਾਂਜੀ।
ਹੋਰ ਤੁਸੀਂ ਸੁਣਾਓ।
ਬਹੁ ਸਾਰੀ ਹੈ ਦੀ ਆ ਬਸ ਮੈਂ ਕਿਹਾ ਹੀ ਆ ਵਿਹਲੇ ਬੈਠੇ ਰੋ ਫੇਰ ਮੈਂ ਕਿਹਾ ਭੈਣ ਜੀ ਨੂੰ ਯਾਦ ਕਰ ਲਈਏ ਤੇ ਤਾਂ ਉਹ ਤੁਹਾਨੂੰ ਸਵੇਰੇ ਚਾਰ ਵੱਜੇ ਹਾਂਜੀ -ਹਾਂਜੀ। ਹਾਂਜੀ ਉਹ ਤੁਹਾਨੂੰ ਬਾਜ਼ਾਰ ਵੇਖਿਆ ਸੀ ਨਾ ਅੱਛਾ -ਅੱਛਾ
ਮੈਂ ਸੂਟ ਲੈਣ ਗਈ ਸੀ ਆਪਣੇ ਆਸਤੇ ਹਾਂ ਮੈਂ ਪੇਕੇ ਜਾਣਾ ਨਾ ਆਪਣੇ ਮੈਂ ਕਿਹਾ ਚਲ ਸੂਟ ਲੈ ਆਂਵਾ ਇੱਕ
ਹਾਂਜੀ- ਹਾਂਜੀ ਉਹ ਵੀ ਜ਼ਰੂਰੀ ਏ।
ਹਾਂ।
ਹਾਂਜੀ ਤਾਂ ਹੋਰ ਸੁਣਾ ਫਣ ਕਿਥੇ ਹਾਂਜੀ- ਹਾਂਜੀ ਉਹ ਤੇ ਹੈ ਹੀ ਨਾਲ ਬੱਚਿਆਂ ਦੇ
ਤੋਂ ਲਿਆ ਹਾਂ।
ਅੱਛਾ, ਅੱਛਾ ਚਲ ਵਧੀਆ ਫਿਰ ਤਾਂ।
ਹਾਂ ਤਾਂ ਸੂਟ ਲੈਣ ਗਈ ਸੀ ਥੋੜਾ ਬਹੁਤਾ ਸਮਾਨ ਲਿਆਣਾ ਸੀ। ਤਾਂ ਕਰਕੇ ਬਜ਼ਾਰ ਗਈ ਸੀ ਹਾਂ, ਹਾਂ। ਹਾਂ ਤੁਹਾਡੇ ਏਥੇ ਮੀਂਹ ਮੂੰਹ ਪਿਆ ਕਿ ਨਹੀਂ?
ਬੱਚਿਆਂ ਦੇ ਵੀ ਕੱਪੜੇ ਹਾਂਜੀ-ਹਾਂਜੀ ਬਰਸਾਤ ਤੇ ਹੋਈ ਸੀ। ਇੱਥੇ ਹੀ ਤੇ ਹੁਣ, ਮੋਸਮ, ਕਾਫੀ ਬ ਹਾਂਜੀ- ਹਾਂਜੀ ਸਾਡੇ ਵੀ ਇੱਥੇ ਠੰਡਾ ਹੋਇਆ ਦਾ ਮੌਸਮ ਤੇ ਬਹੁਤ ਵਧੀਆ ਮੌਸਮ ਹੋਇਆ ਦਾ।
ਹਾਂ ਇੱਥੇ ਵੀ ਮੌਸਮ ਵਧੀਆ ਦੋ ਦਿਨ ਹੋਗੇ ਨੇ ਠੀਕ ਐ
ਅੱਛਾ- ਅੱਛਾ, ਮੈਂ ਕਿਹਾ ਰੋਲਾਂ ਬੜਾ ਆਂਦਾ ਪਿਆ ਕੀ ਗੱਲ?
ਹਾਂ ਉਹ ਬਸ, ਬੈਠੇ ਸੀ। ਬੱਚੇ ਆਏ ਹੋਏ ਨਾ ਛੁੱਟੀਆਂ 'ਚ, ਤਾਂ ਰੌਲਾ ਪੈਂਦਾ ਵਾ।
ਤੇ ਹੈ ਹੀ ਐ, ਉਹ ਤੇ ਹੈ ਹੀ ਐ ਬੱਚਿਆਂ ਨੇ ਆਣਾ ਤਾਂ ਹੁੰਦਾ ਹੀ ਐ। ਹੋਰ, ਹੋਰ ਬੱਚਿਆਂ ਬੂਚਿਆਂ ਦੇ ਵੀ ਕੱਪੜੇ ਲੈ ਕੇ ਆਏ ਹੋਵੋਗੇ।
ਨਾ ਬੱਚਿਆਂ ਦੇ ਨੀ ਹਜੇ ਲਿਆਣੇ ਨੇ।
ਅੱਛਾ
ਲਿਆਣੇ ਨੇ ਅਜੇ ਕੱਪੜੇ, ਹਾਂ।
ਹਾਂਜੀ-ਹਾਂਜੀ, ਉਹ ਤੇ ਹੈਈ ਬੱਚਿਆਂ ਨੂੰ ਵੀ ਸਾਰੀਆਂ ਚੀਜ਼ਾਂ ਚਾਹੀਦੀਆਂ। ਹਾਂਜੀ ਅੱਛਾ। ਉਹ ਵੀ ਜ਼ਰੂਰੀ ਹੈ ਬੱਚਿਆਂ ਦੇ ਅਚਾਰ ਹਾਂਜੀ। ਹਾਂਜੀ ਅਸੀਂ ਐਤਕੀ ਅੰਬ ਦਾ ਪਾਇਆ ਸੁੱਕਾ ਚਾਾਰ ਪਾਉਂਦੇ ਹਨਾ ਤੇ ਸੁ। ਸੁੱਕਾ ਅਚਾਰ ਪਾਇਆ ਤ ਐਤਕੀ ਤੇਲ ਵਾਲਾ।
ਅੱਛਾ।
ਹਾਂਜੀ, ਫਿਰ, ਮੈਂ ਕਿਹਾ ਐਤਕੀ ਅਸੀਂ ਉਹੀ ਬਣਾਉਦੇ ਹਾਂ। ਬਗੈਰ ਅੱਛਾ-ਅੱਛਾ, ਤੇ ਅੰਬ ਤੇ, ਅੰਬ ਤੇ ਆ ਹੀ ਗਏ ਆ।
ਹਾਂ ਪਾਵਾਂਗੇ ਥੋੜੇ ਦਿਨਾਂ ਤੱਕ।
ਅੱਛਾ।
ਹੂੰ, ਮੈਂ ਕਿਹਾ ਘੁੰਮ ਫਿਰ ਆਈਏ ਨਾ ਫੇਰ ਪਾਵਾਂਗੇ ਆਰਾਮ ਨਾਲ।
ਹਾਂਜੀ- ਹਾਂਜੀ ਉਹ ਤੇ ਹੈ।
ਹੋਰ, ਤੁਸੀਂ ਸੁਣਾਉ ਤੁਸੀਂ ਨੀ ਗਏ ਘੁੰਮਣ।
ਘੁੰਮਣ, ਨਹੀਂ ਗਈ ਬਸ ਜਾਵਾਂਗੇ ਘੁੰਮਣ।
ਅੱਛਾ, ਹੁਣ ਤੇ ਛੁੱਟੀਆਂ ਰਹਿ ਗਈਆਂ ਥੋੜ੍ਹੀ ਜਿਹੀਆਂ।
ਹਾਂਜੀ-ਹਾਂਜੀ, ਬਸ ਹੁਣ ਦੇਖੋ ਹੁਸ਼ਿਆਰਪੁਰ ਜਾਣ ਦੀ। ਤਿਆਰੀ ਕਰਦੇ ਪਏ ਆ।
ਅੱਛਾ, ਓਧਰ ਤੇ ਠੰਡਾ ਇਲਾਕਾ ਐ।
ਹਾਂਜੀ-ਹਾਂਜੀ, ਉੱਥੇ ਮੈਂ ਕਿਹਾ ਚਲੋ ਉੱਥੇ ਹੋ ਆਂਦੇ ਆ।
ਕੀ ਹਾਲ ਏ ਜੀ? ਹਾਂ, ਫਿਰ ਭੈਣ ਜੀ। ਟ੍ਰੇਨ 'ਚ ਜਾਓਗੇ, ਤੇ ਬੱਸ 'ਚ ਜਾਂਦੇ ਓ?
ਹਾਂਜੀ-ਹਾਂਜੀ, ਟ੍ਰੇਨ 'ਚ ਹੀ ਵੇਖਾਂਗੇ।
ਹ
ਟ੍ਰੇਨਸ ਬਸ ਵਿੱਚ ਨਾ ਜ਼ਿਆਦਾ ਹਾਂਜੀ-ਹਾਂਜੀ, ਹਾਂਜੀ-ਹਾਂਜੀ। ਦੇਖੋ, ਰਾਤ ਰੁਕ ਕੇ ਜਾਵਾਂਗੇ, ਹਾਂਜੀ-ਹਾਂਜੀ। ਜੀ ਫਗਵਾੜੇ ਵੀ ਸਾਡੇ ਰਿਸ਼ਤੇਦਾਰ ਰਹਿੰਦੇ ਆ ਨਾ। ਹਾਂਜੀ-ਹਾਂਜੀ, ਸਾਡੇ ਰਿਸ਼ਤੇਦਾਰ ਰਹਿੰਦੇ ਆ। ਹਾਂਜੀ-ਹਾਂਜੀ, ਤੇ ਫੇਰ ਮੈਂ
ਕੀ ਐਸੇ ਬਾਨੇ ਘੁੰਮ ਆਂਦਾ ਬੰਦਾ।
ਹਾਂਜੀ-ਹਾਂਜੀ, ਬਸ ਛੁੱਟੀਆਂ ਵਿੱਚ ਹੀ। ਛੁਟ ਛੁਟੀਆਂ ਵਿੱਚ ਹੀ ਮੌਕਾ ਮਿਲਦਾ ਉਝ ਤੇ ਅੱਗੇੋਂ ਪਿੱਛੇ ਮਿਲਦਾ ਨਹੀਂ।
ਨਾ-ਨਾ, ਉੰਝ ਕਿੱਥੇ ਜਾਇਆ ਜਾਂਦਾ, ਕਿੱਧਰੇ, ਉਹ ਤੇ ਹੈ ਈ ਏ ਮੁਸ਼ਕਿਲ ਹੋ ਜਾਂਦੀ, ਘਰੋਂ ਨਿਕਲਣਾ ਨਾ, ਔਖਾ ਲੱਗਦਾ ਹੁਣ ਤਾਂ ਬਹਾਨਾ ਛੁੱਟੀਆਂ ਦਾ ਚਲੋ ਬੱ ਬੱਚਿਆਂ ਦੇ ਨਾਲ, ਆਪ ਵੀ ਬੰਦਾ ਬਾਹਰ ਘੁੰਮ ਫਿਰ ਆਂਦਾ। ਹੋਰ ਤੁਸੀਂ, ਲੈ ਆਏ ਓ ਸੂਟ, ਵਗੈਰਾ ਆਪਣਾ?
ਹਾਂਜੀ, ਬਸ ਆਪਣਾ ਤੇ, ਨਹੀਂ ਅਜੇ ਜਾਵਾਂਗੇ। ਕੱਲ ਵੇਖਾਂਗੇ, ਉਹ ਬੱਚਿਆਂ ਦੇ ਕੱਪੜੇ ਲੈ ਕੇ, ਆਉਣੇ ਆ। ਆਪਣਾ ਤੇ ਚਲੋ, ਐਂਝ ਈ ਗੁਜ਼ਾਰਾ ਹੋ ਜਾਂਦਾ, ਬੱਚਿਆਂ ਦੇ ਨਾਲ ਫੇਰ ਔਖਾ ਹੁੰਦਾ ਹੈ ਨਾ, ਤੇ ਬੱਚਿਆਂ ਹਾਂਜੀ- ਹਾਂਜੀ, ਮੈਂ ਵੈਸੇ ਵੀ ਹੁਣੇ ਹੀ ਲਏ ਸੀ ਦੋ, ਤਿੰਨ ਸੂਟ। ਤੇ, ਮੈਂ ਕਿਹਾ, ਉਹਦੇ ਵਿੱਚ ਹੀ ਗੁਜ਼ਾਰਾ ਕਰ ਲਾਂਗੇ, ਉਹੀ ਸੂਟਾਂ ਵਿੱਚ, ਤੇ ਫਿਰ ਤਾਂ, ਮੈਂ, ਕ, ਹਾਂ ਮੈਂ ਕਿਹਾ, ਬੱਚਿਆਂ ਨੂੰ ਲੈ ਦੇਨੇ ਆ, ਆਪਣਾ, ਆਪਣਾ ਤੇ
ਹਮ, ਠੀਕ ਆ, ਹੋਰ ਫ਼ਿਰ ਹਾਂ।
ਏ, ਕੰਮ ਏ, ਠੀਕ ਆ।
ਹੈ, ਈ ਹੈ।
ਜਾਵਾਂਗੀ, ਲੈਣ ਬੱਚਿਆਂ ਦੇ ਕੱਪੜੇ।
ਅੱਛਾ।
ਠੀਕ ਹੈ, ਕਿੱਥੋਂ ਲੈਂਦੇ ਓ? ਆਪਣੇ ਸ਼ਹਿਰ ਚੋਂ ਈ।
ਹਾਂਜੀ- ਹਾਂਜੀ, ਅਸੀਂ ਆਪਣੇ ਸ਼ਹਿਰ ਤੋਂ ਹੀ, ਲੈ ਲੈਂਦੇ ਹਾਂ।
ਅੱਛਾ
ਬਸ ਇੱਥੋਂ, ਸਾਡੇ ਘਰ ਦੇ ਕੋਲ ਈ ਨਾ, ਬਾਹਰ ਹੀ ਏ ਉਹਦੇ ਕੋਲੋ ਲੈਂਦੇ ਆ, ਕਿਉਂਕਿ ਇੰਨਾ ਟਾਈਮ ਤਾਂ ਹੁੰਦਾ ਨੀ, ਫਿਰਨ ਦਾ ਕਿ ਸਾਰੀ ਦੁਕਾਨਾਂ ਫਿਰੀਏ ਫੇਰ ਲਈਏ, ਫੇਰ ਔਖਾ ਹੁੰਦਾ ਫੇਰ ਰੋਟੀ ਵੀ, ਘਰ ਦੀ ਰੋਟੀ -ਰੂਟੀ ਵੀ ਬਣਾਉਣੀ ਹੁੰਦੀ ਐ, ਫੇਰ ਦੇਰ ਲੱਗਦੀ ਜਾਂਦੀ ਐ ਬਜ਼ਾਰ, ਹਾਂਜੀ। ਫੇਰ, ਆਪਾਂ ਇੱਕੋ ਈ ਦੁਕਾਨ ਲਾਈ ਏ।
ਹਮ- ਹਮ।
ਇਕੋ ਹੀ ਦੁਕਾਨ ਲਾਈ ਦੀ, ਅਸੀਂ ਉਹਦੇ ਕੋਈ ਲੈ ਲੈਂਦੇ ਹਾਂ, ਹੋਰ ਨਹੀਂ ਕਿਸੇ ਕੋਲੋਂ ਲੈਂਦੇ। ਹੋਰ, ਉਹੀ ਤਾਂ ਫਿਰ ਹਾਂਜੀ, ਫਿਰ ਜ਼ਿਆਦਾ ਫਿਰਨ ਨਾਲੋਂ ਚੰਗਾ ਇੱਕ ਹੀ, ਦੁਕਾਨ ਲਾਈ ਦੀ ਆਪਾਂ ਤੇ ਇੰਝ ਟੈਮ, ਟੈਮ ਹਾਂ ਟੈਮ ਵੀ ਵਧ
ਨਾਲੇ, ਕਿੰਨੇ ਕੁ ਲੈਣੇ ਹੁੰਦੇ? ਦੋ ਕੁ, ਤੇ ਲੈਣੇ ਹੁੰਦੇ ਜੋੜੇ, ਕਿੰਨੇ ਕੁ ਲੈਣੇ ਨੇ? ਜਿਆਦਾ ਲੈਣਾ ਹੋਏ ਨਾ, ਫਿਰ ਦੂਜੇ ਸ਼ਹਿਰ ਜਾਏ ਬੰਦਾ।
ਹਾਂਜੀ -ਹਾਂਜੀ, ਉਹ ਤੇ ਹੈ ਵੈ, ਬਸ ਕਈ ਜਾਂਦੇ ਈ ਦੂਜੇ ਸ਼ਹਿਰ ਵੀ ਲੈਣ, ਪਰ ਸਾਨੂੰ, ਅਸੀਂ ਨੀ ਜਾਂਦੇ, ਕਈ ਕਹਿੰਦੇ ਆ ਤੁਸੀਂ ਉੱਥੋਂ ਲੈ ਲਿਆ ਕਰੋ, ਉੱਥੋਂ ਲੈ ਲਉ, ਮੈਂ ਕਿਹਾ ਨਹੀਂ ਸਾਨੂੰ, ਆਪਣਾ ਸ਼ਹਿਰ ਵਧੀਆ ਹੈ। ਫੇਰ, ਛੋਟਾ- ਵੱਡਾ, ਨਿਕਲ ਜਾਏ, ਫੇਰ ਚੇਂਜ ਕਰਨ ਦਾ ਉਹ ਰਹਿੰਦਾ ਹੈ। ਫੇਰ ਕਹੀਏ ਚੇਂਜ ਕਰਨ ਜਾਣਾ, ਪੈਣਾ ਹੈ, ਉਹੀ ਨਾ। ਹਾਂਜੀ- ਹਾਂਜੀ ਫੇਰ, ਫਾਇਦਾ ਕੁਛ ਨਹੀਂ, ਹਮ ਫੇਰ? ਹਮਮ।
ਬੱਚੇ ਦਾ, ਛੋਟਾ -ਵੱਡਾ ਨਾਪ ਆ ਜਵੇ, ਦਿੱਕਤ ਆਉਂਦੀ ਐ।
ਉਹੀ ਹੀ ਤਾਂ ਹੈ, ਫੇਰ ਅੱਜ -ਕੱਲ ਬੱਚ, ਬੱਚੇ ਨਾਲ ਜਾਂਦੇ ਨੀ ਜੋ ਬੰਦਾ ਉੱਥੇ ਟਰਾਈ ਕਰ ਕੇ, ਵੇਖ ਲਵੇ।
ਹਮ, ਔਰ ਫੇਰ ਬੱਚੇ ਨੰਬਰ ਵੇਖ ਲਓ, ਕਿੰਨਾ ਨੰਬਰ? ਹਾਂ
ਹਾਂਜੀ, ਉਹੀ ਤੇ ਫੇਰ, ਇੱਥੋਂ ਨਾ ਨੰਬਰ ਦੇਖ ਕੇ ਲੈ ਆਂਦੇ ਆ, ਕਿ ਇੰਨੇ ਨੰਬਰ ਦਾ ਜੋੜਾ ਦਿਖਾ ਦੋ, ਫੇਰ ਲੈ ਲੈਂਦੇ ਆ। ਚਲੋ, ਹੋਰ ਸੁਣਾਓ ਤੁਸੀਂ?
ਛੋਟਾ -ਵੱਡਾ, ਹੋ ਹੀ ਜਾਂਦਾ।
ਹਾਂਜੀ-ਹਾਂਜੀ ਹੋ ਤੇ ਜਾਂਦਾ ਫੇਰ ਵੀ, ਪਰ ਉਹ ਕੋਲ ਹੈਗਾ ਫਿਰ ਕੋਲ ਬੰਦਾ ਚਲਾ ਜਾਂਦਾ ਚੇਂਜ। ਕਰਨ, ਫਰ ਦੂਰੋਂ ਲਵੋ ਤੇ ਫੇਰ ਉਹ ਔਖਾ ਹੁੰਦਾ ਹੈ ਕਿ ਇੰਨੀ ਦੂਰ ਕੌਣ ਜਾਵੇ।
ਕੋਣ ਜਾਏ ਹੁਣ ਉਹ ਤਾਂ ਹੈ ਹੀ ਆ ਮੁਸ਼
ਹਾਂਜੀ ਹਾਂਜੀ ਹਾਂਜੀ-ਹਾਂਜੀ ਤਾਂਹੀ ਤੇ
ਹਾਂ।
ਹੋਰ ਤੁਸੀਂ ਸੁਣਾਓ ਹੋਰ? ਤੁਸੀ ਕੀ ਕਰ ਅੱਛਾ-ਅੱਛਾ ਬਸ ਅਸੀਂ ਵੀ ਚਾਹ ਪੀ ਰ ਆ ਹਾਂਜੀ-ਹਾਂਜੀ, ਅਸੀਂ ਵੀ ਚਾਹ ਹੀ ਪੀਨੇ ਪਏ ਹਾਂ ਮੈਂ ਕਿਹਾ ਚਾਹ ਪੀਨੇ ਆ ਕਹਿੰਨੇ ਤੂਹਾਨੂੰ ਯਾਦ ਕੀਤਾ ਕਹਿੰਦੇ ਨਾਲਦੇ ਨਾਲ ਗੱਲਾਂ ਵੀ ਹੁੰਦੀਆਂ ਰਹਿਣਗੀਆ। ਚਾਹ ਵੀ ਪੀਬੀ ਜਾਵਾਂਗੇ। ਕੋਈ ਨਾ ਹਾਂਜੀ ਉਹ ਤੋਂ ਹੈ ਈ ਆ। ਹੋਰ?
ਹਾਂ, ਅੱਜ ਤੇ ਸਾਡੇ ਵੀ ਇੱਥੇ ਜਿਸ ਤਾਂ ਘੁੰਮਣ ਵਾਲਾ ਮੌਸਮ ਹੋਏ ਨਾ ਕੀ ਘੁੰਮ ਈ ਆਈਏ ਜਾ ਕੇ ਕਿਧਰੇ ਨਾ ਕਿਧਰੇ ਅੱਛਾ ਸਾਡੇ ਵੀ ਰਾ, ਅੱਛਾ-ਅੱਛਾ। ਸਾਡੇ ਵੀ ਇਥੇ ਮੀਂਹ ਆਇਆ ਹੀ। ਹਾਂਜੀ-ਹਾਂਜੀ ਉਹ ਤੇ ਹੈ ਈ ਆ। ਹੂੰ, ਰਾਤੀ ਵੀ ਬੜਾ ਤੇਜ਼ ਸਾਡੇ ਇੱਥੇ ਮੀਂਹ ਸੀ।
ਸਾਡੇ ਵੀ ਇੱਥੇ ਬੜਾ ਰੇਆ ਰਾਤ ਤੋਂ ਪਿਆ, ਸਵੇਰੇ ਵੀ ਆਇਆ।
ਹਾਂਜੀ-ਹਾਂਜੀ
ਮੀਹ ਸਾਡੇ ਸਵੇਰੇ ਵੀ ਪਿਆ।
ਅੱਛਾ-ਅੱਛਾ ਸਵੇਰੇ ਵੀ ਆਇਆ ਮੀਂਹ ਤੁਹਾਡੇ। ਅੱਛਾ। ਚਲੋ ਸਾਡੇ ਵੀ ਬੜਾ ਮ ਇੱਥੇ ਮੀ ਆਇਆ ਸੀ ਹਾਂਜੀ -ਹਾਂਜੀ।
ਦਿਨ ਮੈ ਤੁਹਾਡੇ ਘੱਟਦਾ ਈ ਆ।
ਹਾਂਜੀ-ਹਾਂਜੀ ਤੇ ਹੈ ਈ ਏ। ਚਲੋ ਫੇਰ ਠੀਕ ਹੈ ਮੈਂ ਬਾ ਚੋਂ ਕਰਨੀ ਆਾਂ ਚਾਹ
ਸਤਿ ਸ਼੍ਰੀ ਅਕਾਲ।